ਸੀ ਅਕਾਲ ਹੈਲੋ ਹ ਸਤਿ ਸ਼੍ਰੀ ਅਕਾਲ ਪਰ ਕਿੱਦਾਂ
ਵਧੀਆ ਦੀੀਆ ਤੁਸੀਂ ਸੁਣਾਓ
ਬਸ ਵਧੀਆ ਵਧੀਆ ਹੋਰ ਕੀ ਬਣਾ ਲਿਆ
ਹਾਂ ਹਾਂ ਬਸ ਤ ਕਰਨ ਲੱਗੀ ਤਿਆਰੀ ਦਾਲ ਬਣਾਈਏ ਬ ਹਾਂਜੀ ਦਾਲ ਬਣਾਈਏ ਤੇ ਨਾਲ ਉਹ ਮ ਫਿਰ ਕਹਿਣ ਲੱਗੇ ਵੱਡੇ ਭਾਈ ਸਾਹਿਬ ਕਹਿੰਦੇ ਪਕੌੜੇ ਬਣਾਓ ਨਾਲ
ਹਾਂ
ਹਾਂ ਹੋਰ
ਮੌਸਮ ਠੀਕ ਹੈ ਉਧਰ ਬਹੁਤ ਜ਼ਦਾ ਜੇ ਦਾਲ ਬਣੀਏ ਮੁੰਡੀ ਤੋਂ ਤੀ ਨਾਲ ਫੁਲਕੇ ਲਾਉਣੇ ਆ
ਅੱਛਾ ਹੋਰ ਹਾਂ ਮੈਂ ਵੀ ਸੁਣਿਆ ਸੀ ਵੀ ਤੁਸੀਂ ਮਤਲਬ ਜੋ ਹਰੀ ਮਿਰਚ ਹੁੰਦੀ ਹੈ ਮੋਟੀ ਉਹ ਭਰ ਕੇ ਬਹੁਤ ਵਧੀਆ ਬਣਾਉਂ ਬਹੁਤ ਟੇਸਟੀ ਬਣਾਦੇ ਹੋ ਹਾਂ ਹੋਰ ਦੱਸੋਗੇ ਕਿਵੇਂ ਬਣਾਉਂਦੇ ਹੋ
ਹਾਂਜੀ ਆਲੂ ਉਬਾਲ ਗ ਨਾ ਆਲੂ ਨੂੰ ਠੰਡੇ ਕਰਕੇ ਛਿਲਕੇ ਤੇ ਜੀਰਾ ਆਮਚੂਰ ਲੂਣ ਤੇ ਕਾਲੀ ਮਿਰਚ ਪਾ ਕੇ ਨਾ ਫਰਾਈ ਕਰ ਲੈਂਦੇ ਹਾਂ
ਅੱਛਾ ਅੱਲੂਆ ਨੂੰ ਫਰਾਾਈ ਕਰ ਲੈਣੇ
ਬਿਲੁਲ ਸੇਖ ਲੈਣੇ ਆ ਬਿਲਕੁਲ ਹੀ ਉਹਨੂੰ ਬਿਲਕੁਲ ਬਰੇਕ ਕਰ ਲੈਣਾ
ਅੱਛਾ ਵੀ ਮੈਸ਼ ਕਰ ਲੈੇ ਆ ਹਾਂਜੀ
ਉਥ ਫਾਈ ਕਰਨਾ ਤੇਲ ਚ ਨੂਨ ਜੀਰਾ ਹਮਚੂ ਤੇ ਕਾਲੀ ਮਚ ਪਾਗੇ ਫਿਰ ਠੰਡੇ ਕਰਕੇ ਨਾ ਵਿੱਚੋਂ ਮੋ ਟੀ ਮਿਰਚਾਂ ਧੋ ਕੇ ਕੱਟ ਲੈਣੀੀਆਂ ਹਲਕਾ ਹਲਕਾ ਕੱਟ ਲਗਾਣਾ ਵਿੱਚ
ਅੱਛਾ ਜੀ
ਉਹਦੇ ਵਿੱਚ ਆਲੂ ਪੂਰੇ ਭਰ ਦੇਣੇ ਹੈ
ਅੱਛਾ ਬੀਜ ਵਗੈਰਾ ਕੱਢ ਲੈਣੇ ਆ ਜੋ ਹੈਗੇ ਆ
ਇੱਦਾਂ ਹੀ ਪਾ ਦੇਣੇ ਨੇ ਆਲੂ ਹਾਂਜੀ ਦਸ਼ਨ ਕੋਲ ਕਿਨਾਂ ਤੇ ਪ ਲੈਣੀ ਆ
ਅੱਛਾ ਵੀ ਬੇਸਨ ਬੇਸਨ ਵੀ ਫੇਿਰ ਗਾੜਾ ਗਾੜਾ ਹੋਵੇ ਨਾ ਤਾਂਾਈਓ ਥੋੜਾ ਅੱਛਾ ਉੱਥੇ ਟਕੇਗਾ
ਹਾਂਜੀ ਵੀ ਹੁਣ ਗਾਣਾ ਗਾਣਾ ਹੋਏ ਉਹਨ ਚੰਗੀ ਤਰ੍ਹਾਂ ਵਿੱਚੇਸ ਤੇ ਗਾਲਾਾ ਗਾਲਾਾ ਘੋਲ ਕੇ ਤੇ ਮਿਰਚਾਂ ਪਾ ਲੈਣੀਆਂ ਬਾਦ ਚ ਨੂੰ ਕੱਟ ਕਰਕੇ ਚਟ ਨਾਲ ਖਾਓ
ਅੱਛਾ ਜੀ ਹਾਂ ਮੈਂ ਸੁਣਿਆ ਸੀ ਵੀ ਤੁਸੀਂ ਬਹੁਤ ਅੱ ਅੱਛੀਆਂ ਬਣਾ ਲੈਂਦੇ ਹੋ ਮੈਂ ਕਿਹਾ ਚੱਲ ਮੈਂ ਮੈਂ ਫੋਨ ਕਰਕੇ ਪੁੱਛਾਂਗੀ ਰੈਸਪੀ ਕਿੱਦਾਂ ਬਣਾਉਂਦੇ ਆ ਤੇ ਹਾਂ ਹੋਰ ਕੀ ਬਣਾ ਲੈਦੇ ਹੋ ਸਪੈਸ਼ਲ
ਹੋਰ ਸੂਜੀ ਵਾਲੀ ਰੋਟੀਆਂ ਆਲੂ ਪਾ ਕੇ
ਆਲੂ ਪਾ ਕੇ ਮਤਲਬ ਸੂਜੀ ਵਾਲੀ
ਹਾਂਜੀ ਸੂਜੀ ਵਾਲ ਰਟੀੀਆਂ
ਅੱਛਾ ਤੇ ਉਹਦੇ ਤਾਂ ਸਨੈਕਸ ਵਗੈਰਾ ਵੀ ਬਣ ਜਾਂਦੇ ਐ ਨਾ
ਹਾਂਜੀ ਸੂਜੀ ਦੀ ਇਡਲੀ ਵੀ ਬਣ ਜਾਂਦੀ ਹੈ ਪਰ ਰੋਟੀ ਜ਼ਿਆਦਾ ਅੱਛੀਆਂ ਲੱਗਦੀਆਂ ਨੇ ਜਿਵੇਂ ਸੂਜੀ ਲਾ ਕੇ ਨਾ ਉਬਲੇ ਦੇ ਆਲੂ ਪਾ ਕੇ ਜੀ
ਅੱਛਾ ਜੀ ਤੇ ਵਿੱਚ ਕੋਈ ਉਹ ਪਾਂਦੇ ਹੋ ਗਏ ਕੋਈ ਚੀਜ਼ਾਂ ਵੈਜੀਟੇਬਲ ਵਗੈਰਾ
ਨਹੀਂ ਨਹੀਂ ਹੋਰ ਕੁਛ ਨੀ ਪਾਣਾ ਸਿਰਫ ਔ ਆਲੂ ਪਾਵੇਂ ਜਿਵੇਂ ਅਸੀਂ ਆਲੂ ਦੀ ਮਿਸ ਨੀ ਬਣਾਉਦੇਾਂ ਔ ਸਾਰਾ ਸਮਾਨ ਅਸੀਂ ਸੂਜੀ ਵਿੱਚ ਪਾ ਲੈਣਾ ਆਲੂ ਉਬਲੇ ਹੋਏ ਪਿਆਜ ਨੀ ਪਾਣੇ ਆ ਹਰੀ ਮਿਰਚ ਮਿਰਚਾਂ ਪਾ ਲਿਆਂ ਅਦਰਕ ਪਾ ਲਿਆ ਅਮਚੂਰ ਲੂਣ ਮਿਰਚ ਫਿਰ ਊਨੂੰ ਗੁਦ ਲਿਆ ਆਲੂ ਨੂੰ ਕਿਉਂਕਿ ਆਲੂ ਦੇ ਆਪੇ ਇਤਨ ਗਰਮ ਹੋ ਠੰਡੇ ਹੁੰਦੇ ਨਾ ਤੇ ਉਬਲੇ ਵੀ ਹੁੰਦੇ ਆ
ਹਾਂਜੀ ਹਾਂਜੀ
ਪਾਣੀ ਲੋੜ ਵੀ ਪੈਂਦੇ ਸੂਜੀ ਚ
ਤੇ ਸੂਜੀ ਨੂੰ ਮਤਲਬ ਸੂਜੀ ਫੁੱਲਦੀ ਹੈ ਤੇ ਸੂਜੀ ਨੂੰ ਪਹਿਲੇ ਥੋੜ੍ਹੀ ਦੇਰ ਪਾਣੀ ਵਿੱਚ
ਨਹੀਂ ਨਹੀਂ ਨਹੀਂ ਨਹੀਂ ਐਸ ਤਰਹ ਹੀ
ਹਾਂਜੀ ਅੱਛਾ ਜੀ ਤੇ ਆਟੇ ਵਾਂਗ ਗੁਨ ਲੈਨੇ ਆਂ ਮਤਲਬ ਫੇਰ ਆਟੇ ਵਾਂਗੂ ਮਤਲਬ ਸਹੀ ਹੋ ਜਾਂਦੀ ਹੈ ਖਿਲਰਦੀ ਤਾਂ ਨਹੀਂ ਅਲ ਉਹ ਮ ਅੱਛਾ
ਆਲੂ ਪਾਏ ਨਾ ਵਿੱਚੋਂ ਉਬਲੇ ਦੇ
ਹਾਂਜੀ ਉਹਨਾਂ ਨੇ ਆਪਣੇ ਵਿੱਚੇ ਮੰਨ ਲਓ ਨੇ ਉਹਨੇ ਆਪਣੇ ਵਿੱਚ ਚਮੇੜ ਲਿਆ ਨਾ ਮਲਬ ਮਤਲਬ ਮਿਕਸ ਹੋ ਗਏ ਨਾ ਹਾਂਜੀ ਤੇ ਹਾਂ
ਜਿਵੇਂ ਮੱਕੇ ਦੀ ਬਣਦੀ ਹੈ ਉਵੇ ਰੋਟੀ ਬਣਾ ਕੇ ਤਵੇ ਤੇ ਗਰਮ ਕਰ ਲੀ
ਅੱਛਾ ਤੇ ਮਤਲਬ ਇਹ ਵੇਲੀ ਨੀ ਜਾਂਦੀ ਹੋਣੀ ਹੱਥ ਨਾਲ ਕਰਦੇ ਓ
ਨਹੀਂ ਮਿਲ ਜਾਂਦੀ ਹੈ ਪੰਨੀ ਦਾ ਤੇਲ ਲਾ ਕੇ ਨਾ ਰੋਟੀ ਦਾ ਤੇਲ ਲਾ ਕੇ ਪੰਨੀ ਦਾ ਤੇਲ ਲਾ ਕੇ ਤੇ ਹਲਕੇ ਹਲਕੇ ਹੱਥ ਨਾਲ ਵੇਲ ਲੋ
ਅੱਛਾ ਚਲੋ ਕੋਈ ਨੀ ਹਾਂ ਦੇਖਾਂਗੇ ਬਣਾ ਕੇ ਨਾਲੇ ਅੱਛੀ ਆ ਨਾ ਵੀ ਸੂਜੀ ਹੈ ਵੀ ਮਤਲਬ ਵਧੀਆ ਬੱਚ ਹਲਕੀ ਫੁਲਕੀ ਹੈ ਬੱਚਿਆਂ ਵਾਸਤੇ ਵੀ ਅੱਛੀ ਹੈ ਹੈਨਾ ਹਾਂ ਹੋਰ ਪੈ ਗਈਆਂ ਕੁੜੀਆਂ ਨੂੰ ਛੁੱਟੀਆਂ ਬੱਚਿਆਂ ਨੂੰ
ਹਾਂਜੀ ਇੱਕ ਜੂਨ ਤੋਂ ਪਈਆਂ ਤੇ ਤੇਈ ਜੂਨ ਤੱਕ ਹੈ ਤੇਈ ਜੂਨ ਤੇਈ ਜੂਨ ਤੱਕ ਨੇ ਜੁਲਾਈ ਤੱਕ ਹੁਣ ਦੇਖੋ ਹਾਂਜੀ ਹੋਰ ਤੁਸੀ ਸੁਣਾਓ ਘਰ ਸਾਰੇ ਠੀਕ
ਹਾਂਜੀ ਹਾਂਜੀ ਵਧੀਆ ਸਭ ਵਧੀਆ
ਗਰਮੀ ਹੋ ਰਹੀ ਹੈ ਉਧਰ ਨਹੀਂ
ਹਾਂਜੀ ਗਰਮੀ ਅ ਕੱਲ ਹੁਣ ਤੇ ਮੌਸਮ ਅੱਜ ਕੱਲ ਦਾ ਕੱਲ ਵੀ ਮੀ ਆਇਆ ਸੀ ਤੇ ਪਰਸੋਂ ਵੀ ਆਇਆ ਸੀ ਤੇ ਹਜੇ ਇੰਨੀ ਗ ਅੱਜ ਇੰਨੀ ਗਰਮੀ ਨੀ ਹੈਗੀ ਮਤਲਬ ਠੀਕ ਏ ਸਹਿਣ ਜੋਗੀ ਹੈਗੀ ਜਿਆਦਾ ਗਰਮੀ ਨੀ ਹੈ ਬਰਸ ਸਾਤਾਂ ਵਗੈਰਾ ਚੱਲ ਰਹੀਆਂ ਨਾ ਤੇ ਉੱਧਰ ਆਈ ਆ ਬਰਸਾਤ ਵਗੈਰਾ ਤੁਹਾਡੇ ਉੱਧਰ
ਪਰਸੋਂ ਹੈਗੀ ਸੀ ਸ਼ਨੀਵਾਰ ਐਤਵਾਰ ਫਿਰ ਬਦਲ ਸੀ ਪਰ ਧੁੱਪ ਨਿਕਲ ਆਈ ਫਿਰ ਅੱਜ ਧੁੱਪ ਸੀ ਬੜੀ
ਹਾਂਜੀ ਧੁੱਪ ਤੇ ਨਿਕਲ ਨਿਕਲੀ ਏ ਲੇਕਿਨ ਫੇਰ ਵੀ ਇੰਨੀ ਗਰਮੀ ਨਹੀਂ ਹੈਗੀ ਸੀ ਕੁੱਛ ਬਾਹਰ ਨੀ ਅਸੀਂ ਘੱਟ ਨਿਕਲਦੇ ਹ ਨਾ ਬਾਹਰ ਜਾਓ ਤੇ ਪਤਾ ਲੱਗਦਾ ਕੀ ਵੀ ਗਰਮੀ ਤੇ ਹੋਰ ਬਸ ਓਹੀ ਹੈ ਨਾ ਹੈ ਨਾ ਗਰਮੀ ਚ ਵੀ ਹੁਣ ਛੁੱਟੀਆਂ ਪੈ ਜਾਂਦੀਆਂ ਨੇ ਬੱਚੇ ਬੱਚੇ ਕਹਿੰਦੇ ਸਾਨੂੰ ਬਾਹਰ ਲੈ ਕੇ ਜਾਓ ਵੀ ਕਿਤੇ ਘੁਮਾਨ ਜਾਓ ਹਾਂ ਤੇ ਹੋਰ ਤੁਹਾਡੇ ਬੱਚੇ ਮਗਰ ਪੈਂਦੇ ਨੇ
ਸਾਡੇ ਮਗਰ ਨੀ ਪੈਂਦੀ ਸ਼ਾਮੀ ਕਹਿੰਦੀ ਮੈਨੂੰ ਕੁੱਛ ਨਾ ਕੁਛ ਖਵਾ ਕੇ ਲਿਆਓ ਫਰ ਘਰ ਮੰਗਵਾ ਲਈ ਦੇ ਹੁਣ ਸਕੂਲੇ ਕੈਂਪ ਲੱਗਣੇ ਆ ਉੱਥੇ ਭੇਜਾਂਗੇ ਦਸ ਪੰਦਰਾਂ ਦਿਨ ਦੇ ਲੱਗਣੇ ਆ
ਤੇ ਗੁਰਦੁਆਰਿਆਂ ਵਿੱਚ ਵੀ ਤਾਂ ਸਖਾਦੇ ਨੇ ਬੱਚਿਆਂ ਨੂੰ
ਸਿਖਾਦੇ ਇਥੇ ਸਿਖਾਾਂਦੇ ਨੇ ਦੂਰ ਹੈ ਫਿਰ ਜਾਏਗਾ ਫੋਨ ਦੂਰ ਛੱਡਣ ਫਿਰ ਲੈਣ ਇੰਨੇ ਟਾਈਮ ਹੋ ਜਾਂਦੇ ਅਸੀ ਛੱਡਣ ਲੈਣ ਜਾਵਾਂਗੇ।
ਹਾਂਜੀ -ਹਾਂਜੀ ਉਹ ਤੇ ਹੈ ਹੀ। ਨੇੜੇ ਹੋਵੇ ਨਾ ਗੁਰਦੁਆਰਾ ਫਿਰ ਤੇ ਹੈ। ਹਾਂ ਸਹੀ ਬਸ ਬੱਚਿਆਂ ਨੂੰ ਅੰਜ ਵੀ ਬੱਚੇ ਘਰ ਬਹਿ ਕੇ ਥੋੜਾ ਉਹਨਾਂ ਦਾ ਧਿਆਨ ਰਹਿੰਦਾ ਮੋਬਾਇਲ ਵਿੱਚ
ਬੱਸ ਛੱਡਦੇ ਹੀ ਨੀ ਹੈ ਤੇ ਸੋਚ ਛੱਡਨਾ ਹੀ ਨੀ
ਤਾਂ ਫੋਨ ਨੀ ਨਾ ਛੱਡਦੇ ਬੱਚੇ ਪਰ ਇਸੇ ਕਰਕੇ ਤਾਂ ਮਤਲਬ ਮਾਂ ਪਿਓ ਕਹਿੰਦੇ ਆ ਵੀ ਅਸੀਂ ਕਿਤੇ ਬੱਚਿਆਂ ਨੂੰ ਪਾ ਦੇਈਏ ਕੋਈ ਕੈਂਪ ਵਗੈਰਾ ਖੁੱਲਦਾ ਕੋਈ ਹੋਰ ਵੀ ਹਾਂ ਸਮਰ ਕੈਂਪ ਖੋਲਦੇ ਹੀ ਆ। ਅੱਜ ਕੱਲ ਪਤਾ ਹੀ ਹੈ ਵੀ ਗੋਲ ਸਾਡੇ ਤਾਂ ਇੱਧਰ ਗੁਰਦੁਆਰੇ 'ਚ ਨਾ ਮਤਲਬ ਲ ਹਾਂ। ਇਹ ਹੁਣ ਗੁਰਪੁਰਬ ਚੀਲੀਆ ਵਗੈਰਾ ਗੁਰਪੁਰਬ ਲੰਘ ਜਾਏਗਾ ਨਾ ਫਿਰ ਉਸ ਤੋਂ ਬਾਅਦ ਬੱਚਿਆਂ ਦਾ ਨਾ ਉਹ ਸ਼ੁਰੂ ਕਰਨਗੇ ਮਤਲਬ ਹਾਂ ਸਮਰ ਕੈਂਪ ਤੇ ਫਿਰ ਬੱਚਿਆਂ ਨੂੰ ਪੰਜਾਬੀ ਸਿਖਾਂਦੇ ਨੇ
ਸਹੀ ਹੈ ਇੱਧਰ ਹੈ ਪਰ ਦੂਰ ਬੜੀ ਹੈ ਫਿਰ ਜਾਏ ਕੌਣ ਇੰਨੇ ਅਸੀਂ ਘਰ ਆਵਾਂਗੇ ਟਾਈਮ ਹੋਜਾ ਨੇ ਵਾਪਸ ਲੈਣ ਜਾਣ ਦਾ
ਹਾਂ ਉਹ ਤਾਂ ਹੈ ਘੰਟਾ ਕੀ ਲਗਾਉਂਦੇ ਮੈਨੂੰ ਲੱਗਦਾ ਹੈ ਘਟਾ
ਹ ਘੰਟਾ ਲਾਉਂਦੇ ਨੇ ਮ ਆਪਾਂ ਬੱਚਾ ਵੀ ਛੋਟਾ ਸਿਖਦਾ ਹੈ ਨੀ ਸ਼ਰਾਰਤਾਂ ਕੀਆਂ ਸਿੱਖਣਾ ਹੀ ਨੀ ਹੈ ਹੈਲੋ ਹੈਲੋ ਹੈਲੋ ਹੈਲੋ ਹੈਲੋ। ਹੈਲੋ। ਹੈਲੋ।
ਹਾਂਜੀ, ਹੈਲੋ। ਹਾਂਜੀ
ਔ ਆਵਾਜ ਨਹੀਂ ਆ ਰਹੀ ਸੀ ਆਵਾਜ਼
ਹਾਂਜੀ ਔ ਨਾ ਉਹ ਪਤਾ ਨੀ ਇਸ਼ੂ ਹੋ ਜਾਂਦਾ ਹੈਗਾ ਨੈਟਵਰਕ ਇਸ਼ੂ ਹੋ ਜਾਂਦਾ। ਤਾਂ ਨੀ ਹਾਂ ਤੇ ਹੋਰ ਬਸ ਮ ਮੈਂ ਇਓ ਕਹਿ ਰਹੀ ਸੀ ਮੈਂ ਕਿਹਾ ਚੱਲ ਮੈਂ ਉਹਨਾਂ ਕੋਲ ਪੁੱਛਣੀ ਆ ਕੁਛ ਖਾਣਾ ਬਣਾਣਾ ਕੁਛ ਵੀ ਹੁੰਦਾ ਨਾ ਵੀ ਹੁਣ ਘਰ ਛੁੱਟੀਆਂ ਬੱਚੇ ਮੰਗਦੇ ਨੇ ਚੀਜ਼ਾਂ
ਚਲੋ ਠੀਕ ਹ ਮੈਂ ਕਰਦੀ ਆਂ ਫਿਰ ਤੁਹਾਨੂੰ।
ਹਾਂਜੀ ਔਕੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।